ਹੈਲੋ, ਸਤਿ ਸ੍ਰੀ ਅਕਾਲ, ਭਾਜੀ ਹੋਰ ਠੀਕ ਹੋ?
ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਵਧੀਆ ਜੀ, ਤੁਸੀ ਸੁਣਾਓ?
ਸਭ ਵਧੀਆ, ਤੁਸੀਂ ਸੁਣਾਓ ਹੋਰ ਕੀ ਕਰਦੇ ਬਸ ਵਧੀਆ ਹੋਰ ਕੀ ਕਰਦੇ। ਹੈਲੋ। ਹੈਲੋ, ਆ ਰਹੀ ਅਵਾਜ਼?
ਹਾਂਜੀ ਹੁਣੇ। ਤੁਹਾਡੇ ਸ਼ਾਇਦ ਨੈਟਵਰਕ ਨਹੀਂ ਨਾ ਠੀਕ ਹੋਣਾ ਹਾਂਜੀ। ਹਾਂਜੀ, ਹਾਂਜੀ ਬਸ ਹੁਣੇ ਹੁਣੇ ਖਾਧੀ ਸੀ।
ਅੱਛਾ ਫ੍ਰਰੀ ਹੋ ਗਏ।
ਹਾਂ, ਹਾਂਜੀ-ਹਾਂਜੀ-ਹਾਂਜੀ, ਤੁਸੀਂ ਖਾ ਲਈ?
ਹਾਂ ਖਾਲੀ ਮੈਂ ਵੀ ਖਾਲੀ ਮੈਂ ਵੀ ਜਦੋਂ ਫ੍ਰੀ ਬੈਠਾ ਸੀ, ਚਲੋ। ਭਾਜੀ ਨਾਲ ਗੱਲ ਕਰ ਲਈਏ।
ਹਾਂਜੀ-ਹਾਂਜੀ ਕੋਈ ਨਹੀਂ।
ਹੋਰ ਗਏ ਸੀ, ਕਿੱਥੇ ਅੱਜ ਕੀ ਹੋਇਆ ਸੀ, ਕੋਲੇਜ ਵਗੈਰਾ ਹੀ।
ਅੱਜ ਹਾਂਜੀ ਕੋਲੇਜ ਗਏ ਸੀ ਫਿਰ। ਆਇਆ ਤੇ ਕੋਚਿੰਗ ਵਗੈਰਾ ਤੇ ਫਿਰ ਚਲੇ ਗਏ ਸੀ, ਫੇਰ ਜਿੰਮ ਚਲੇ ਗਏ ਸੀ।
ਟਾਈਮ ਪਾਸ ਹੋ ਗਿਆ ਐਵੀਂ। ਪੂਰਾ ਦਿਨ ਨਿਕਲ ਗਿਆ ਐਵੀਂ ਹੈ।
ਖੋਲ੍ਹ ਗਏ ਨਾ ਛੁੱਟੀਆਂ ਖਤਮ ਹੋ ਗਿਆਂ, ਹੁਣ ਬਿਜੀ ਨਾ ਪੂਰਾ ਦਿਨ।
ਹਾਂ ਸਹੀ ਗੱਲ ਹੈ, ਹੁਣ ਕਲਾਸਿਸ ਵਗੈਰਾ ਵੱਡੀਆਂ ਕਲਾਸਾਂ ਹੈਗੀਆਂ। ਸਟਾਟ ਕਰਨੀਆਂ ਪੈਂਦੀਆਂ ਹੋਰ ਕਿ, ਫਿਰ ਬੰਦੇ ਨੂੰ ਟਿਊਸ਼ਨ ਵੀ ਜਾਣਾ ਪੈ ਜਾਂਦਾ ਹੋਰ ਕਿ।
ਹਾਂਜੀ-ਹਾਂਜੀ,
ਟੈਮ ਪਾਸ ਚੱਲਦਾ ਰਹਿੰਦਾ ਵਲਕੀ, ਜਿੰਮ ਜਾਂਦੇ ਸ਼ਾਮੀ ਜਾਂਦੇ ਫਿਰ? ਜਿੰਮ ਵਗੈਰਾ ਸ਼ਾਮੀ ਜਾਂਦੇ ਹੋ?
ਹਾਂਜੀ- ਹਾਂਜੀ। ਜਿੰਮ ਜਾਂਦਾ ਮੈਂ ਛੇ- ਛੇ ਸਵਾ ਛੇ ਤੱਕ।
ਅੱਛਾ-ਅੱਛਾ-ਅੱਛਾ ਹਾ ਸਵੇਰ ਦੀ ਨੀ ਕਰਦੇ, ਸ਼ਾਮ ਦੀ ਕਰਦੇ ਹੋ ਅਹਾ?
ਸਵੇਰੇ ਦੇ ਫ੍ਰਰੀ ਨੀ ਹੁੰਦੇ ਭਾਜੀ, ਸਵੇਰੇ ਹੂੰ ਸੇ ਰਾਤੀ ਕਈ ਵਾਰੀ ਲੇਟ ਹੋ ਜਾਂਦਾ, ਤੇ ਸਵੇਰੇ ਫੇਰ, ਉਹ ਤਿਆਰ ਵਗੈਰਾ ਹੋਣਾ ਹੁੰਦਾ ਏ। ਪਾਗ, ਪਾਗ ਬਣਨੀ ਜਾਂਦੀ ਏ, ਤੁਹਾਨੂੰ ਪਤਾ ਟਾਈਮ ਲੱਗ ਜਂ
ਹੋਰ ਤੇ ਵੀ ਘੱਟੋ ਘੱ ਅੱਧਾ ਘੰਟਾ ਲੱਗ ਜਾਂਦਾ ਹੋਣਾ ਤੁਹਾਨੂੰ ਹੈਨਾ?
ਅੱਧਾ ਕੰਟਾ ਤੇ ਨੀ, ਬਾਕੀ ਪੰਦਰਾਂ ਵੀਹ ਮਿੰਟ ਲੱਗ ਜਾਂਦੇ ਨੇ।
ਅੱਛਾ ਪੰਦਰਾਂ ਵੀਹ ਮਿੰਟ ਲੱਗ ਹੀ ਜਾਂਦੇ ਆ।
ਹਾਂਜੀ-ਹਾਂਜੀ, ਪੈਲੇ ਲੱਗਦਾ ਸੀ ਅੱਧਾ ਘੰਟਾ, ਹਾਂ ਜੋ ਹੁਣ ਤੇ ਹਾਥ ਬਹਿ ਗਿਆ ਹੋਣੀਆ, ਹਾਂਜੀ-ਹਾਂਜੀ। ਹਾਂਜੀ-ਹਾਂਜੀ।
ਹੂੰ, ਹੋਰ ਪੱਗਾਂ ਵਗੈਰਾ ਪਰਚੇਜਿੰਗ ਵਗੈਰਾ ਲੋਕਲ ਈ ਕਰਦੇ ਔ?
ਹਾਂਜੀ-ਹਾਂਜੀ ਏ ਲੋਕਲ ਈ।
ਹੈ ਲੋ
ਲੋਕਲ ਠੀਕ, ਠੀਕ ਰੇਟ ਤੇ ਮਿਲ ਜਾਂਦੀ ਆ, ਵਧੀਆ ਕੱਪੜਾ ਮਿਲ ਜਾਂਦਾ ਫੁੱਲ ਵੈਲ ਦਾ।
ਹਾਂ ਉਹ ਤੇ ਹੈ ਈ ਏ, ਫੁੱਲ-ਫੁੱਲ ਵੈ ਬੰਦੇ ਔ ਹਾਫ ਵਾਲ ਬੰਦੇ ਹੋ?
ਫੁਲ ਵੈਲ ਈ ਬਣਨਾ ਮੈਂ ਤੇ।
ਅੱਛਾ ਫੁਲ ਵੈਲ ਦੀ, ਕੀ ਰੇਟ ਚੱਲਦੇ ਪਏ ਅੱਜ ਕੱਲ?
ਹਜੇ ਤਾਂ, ਲਿੱਤੀ ਨੀ ਕੋਈ। ਉਹੀ ਚੱਲ ਰਿਹਾ ਸ਼ੈਦ ਸੱਤਰ, ਸੱਤਰ ਤੱਕ।
ਏਥੇ ਤੁਹਾਡੀ ਅਕੈਡਮੀ ਵੀ ਨ ਵੈਸੇ ਪੱਗਾਂ ਬਦਣ ਦੀਆਂ, ਉਹ ਸਿਖਾਉਦੇ ਹੋ ਵੈਸੇ ਬਦਣ ਆਸਤੇ ਵੀ ਗੁਰਦੁਆਰਾ ਵਗੈਰਾ ਚ?
ਹਾਂਜੀ-ਹਾਂਜੀ ਹੁੰਦੀ ਆ ਏਥੇ ਦੇ ਆ ਹਰ ਜਗ੍ਹਾ ਜਿਵੇਂ ਸਮਰ ਕੈਂਪ ਲੱਗਦੇ ਨੇ, ਉਦੋਂ ਸਿਖਾ ਦਿੰਦੇ ਨੇ।
ਅੱਛਾ, ਗੁਰਦੁਆਰੇ ਚ' ਅ ਐ ਸੀਂਖਾਂਦੇ ਹੋਣੇ, ਹੈ ਕੀ ਵੈਸੇ ਹੀ ਸੈਂਟਰ ਵੀ ਬ
ਹਾਂਜੀ ਸ਼ੈਦ ਗੁਰਦੁਆਰੇ ਹੀ ਉਨਣ।
ਅੱਛਾ-ਅੱਛਾ।
ਹਾਂਜੀ, ਹਾਂਜੀ ਹਾਂ।
ਹੂੰ ਹੋਰ ਸੁਣਾਓ ਮੌਸਮ ਕਿੱਦਾਂ ਅੱਜ ਔਥੇ?
ਬਾਸ ਜੀ ਅੱਜ ਤੇ, ਥੋੜ੍ਹੀ ਬੌਤੀ ਬਾਰਿਸ਼ ਹੋਈ ਸੀ। ਉਸ ਤੋਂ ਬਾਅਦ ਫੇਰ ਗੁੰਮਾ ਹੋਇਆ ਦਾ ਬੌਤ ਜ਼ਿਆਦਾ।
ਹਾਂ ਸਗੋਂ ਉਹ, ਬੇਕਾਰ ਹੋ ਜਾਂਦਾ। ਮੌਸਮ ਜਦੋਂ
ਬਿਲਕੁਲ।
ਬੇਕਾਰ ਹੇਗਾ ਅੱਜ ਦਾ ਮੌਸਮ ਯਾਦ ਘਰ ਟਕਾ ਢਾਬਾ ਨਾ ਚਾਰ, ਤਿੰਨ-ਚਾਰ ਘੰਟੇ ਬਰਸਾਤ ਤਾਂ ਇਹ ਬੰਦਾ ਮੌਸਮ ਠੰਡਾ ਵੀ ਹੁੰਦਾ ਐ। ਅੱਧੇ ਘੰਟੇ ਆਉਂਦੀ ਐ।
ਜੇ ਰੋਜ਼-ਰੋਜ਼ ਆਜੇ ਨਾ, ਇੱਕ-ਦੋ ਘੰਟਾ ਤਾਂ ਵੀ ਮੌਸਮ ਠੰਡਾ ਹੋਣ ਲੱਗ ਜੇ, ਹੌਲੀ-ਹੌਲੀ।
ਹਮ-ਹਮ, ਬੜਾ ਜੀ ਆਹ ਹੁਣ ਸਾਵਨ ਐ, ਹੁਣ ਇਸ ਹਫ਼ਤੇ ਤੇ ਪੂਰੀ ਬਰਸਾਤ ਲਿਖੀ ਦੀ ਐ। ਕੱਲ੍ਹ ਵੀ ਲਿਖੀ ਕਿਵੇਂ ਐ
ਲਿਖੀ ਦੀ ਆਪਾਂ ਤਾਂ ਬੱਦਲ ਨੀ ਆਇਆ। ਥੋੜੇ-ਥੋੜੇ ਬੌਤੇ ਈ ਨੇ ਬੱਦਲ, ਤਾਰੇ ਤੇ ਵਿਖਦੇ ਪਏ ਨੇ।
ਅੱਛਾ!
ਮੈ ਵੀ ਛੱਤ ਤੇ ਖੜਾ ਸੀ।
ਕੁੱਛ ਟਾਈਮ ਦਾ ਨੀ ਪਤਾ ਕਦੋਂ, ਕਦੋਂ ਮੌਸਮ ਬਣ ਜੇ।
ਹਾਂਜੀ-ਹਾਂਜੀ, ਉਹ ਤੇ ਹੈ।
ਮੈਂ ਵੈਦਰ ਚੈਕ ਕਰ ਰਿਹਾ ਸੀ। ਨਾ ਹੁਣ ਸ਼ੋ ਕਰ ਰਹੀ ਸੀ। ਮੇਰੇ ਖਿਆਲ ਨਾਲ ਕੱਲ੍ਹ ਦੀ ਵੀ ਬਸ ਦੋ ਤਿੰਨ ਦਿਨ ਦੀ ਦਿਖਾ ਰਹੀ ਆ।
ਹਾਂਜੀ ਬਸ ਇਜੀ ਹੈ ਕਦੀ ਗਰਮੀ ਕਦੀ, ਠੰਡੀ ਹਵਾ ਚੱਲ ਜਾਂਦੀ ਹੈ, ਪਰ ਜ਼ਿਆਦਾਤਰ ਤੇ ਬਹੁਤ ਗਰਮੀ ਹੈ ਇੱਥੇ
ਜ ਗਰਮੀ ਜ਼ਿਆਦਾ ਹੋ ਗਈ, ਉਮਸ ਹੋ ਗਈ ਯਾਨੀ ਅਜ ਤੇ ਬਰਸਾਤ ਪੈਣ ਕਰਕੇ ਨਾ।
ਬਹੁਤ ਜਿਆਦਾ ਬਹੁਤ ਜਿਆਦਾ।
ਐਵੀ ਬਿਮਾਰੀਆਂ ਫੈਲ ਜਾਂਦੀਆਂ, ਵਰਗੀਆਂ ਡੇਂਗੂ ਵਗੈਰਾ ਸਟਾਰਟ ਹੋ ਜਾਂਦਾ।
ਘਾ ਤਾਂ ਆਈ ਪੰਜ ਦਸ ਮਿੰਟ ਹੀ ਆਈ ਬੱਸ ਫਿਰ ਹੋਰ ਗਰਮੀ ਕਰਕੇ ਚਲੇ ਗਈ। ਬਸ,
ਉਹੀ ਆ ਸ ਆਉਂਦੀ ਰਸ ਹੈਂ। ਮੌਸਮ ਬੇਕਾਰ ਕਰਕੇ ਚਲੀ ਗਈ ਬਰਸਾਤ ਕਈ ਜਗ੍ਹਾ ਹੋਈ ਹੈ ਕਈ ਜਗ੍ਹਾ ਹੋਈ ਵੀ ਨੀ
ਹਾਂਜੀ ਹਾਂਜੀ ਕਈ ਜਗ੍ਹਾ ਤੇ ਕਈ ਕਈ ਜਗ੍ਹਾ ਤੇ ਏਡਾ ਬੁਰਾ ਹਾਲ ਹੈ ਮਤਲਬ ਓਵਰਫਲੋਰ ਨੇ ਉੱਥੇ ਨਾਲੇ ਵਗੈਰਾ ਤੇ, ਮੈਂ ਪਤਾ ਨੀ ਕਿੱਥੇ ਦੀ ਖ਼ਬਰ ਦੇਖ ਰਿਹਾ ਸੀ ਸ਼ਾਇਦ ਸਾਊਥ ਸਾਊਥ ਸਟੇਟ ਦੇਖ ਰਿਹਾ ਸੀ ਤੇ ਬਹੁਤ ਬੁਰਾ ਹਾਲ ਉੱਥੇ ਦੇ
ਅੱਛਾ, ਉੱਥੇ ਗਰਮੀ ਵੀ ਬਹੁਤ ਪੈਂਦੀ ਯਾ।
ਨਹੀਂ ਉੱਥੇ ਉਹਦਾ ਬਾਰਿਸ਼ ਦਾ ਪਤਾ ਨੀ ਕਿਹੜੀ ਸਟੇਟ ਸੀ ਮੈਂ ਭੁੱਲ ਗਿਆ ਤੇ ਬਹੁਤ ਜ਼ਿਆਦਾ ਭਾਰੀ ਭਰਿਆ ਤਾ ਉੱਥੇ ਰੋਜ਼ ਬਾਰਿਸ਼ ਆਉਂਦੀ ਪਇਆ
ਬਸ ਇੱਥੇ ਵੀ ਸਟਾਰਟ ਹੋ ਜਾਣੀ ਆ ਫਿਰ ਦੇਖਿਓ ਕਦੀ ਕਿੱਥੋਂ ਖਬਰ ਆਉਂਦੀ ਕਦੀ ਕਿੱਥੇ ਬਾੜ ਆਈ ਕਦੀ ਕਿੱਥੇ ਆਈ ਹੈ
ਹਾਂਜੀ ਉਹ ਤਾਂ ਹੈ ਬਿਲਕੁਲ ਬਸ ਹਜੀ ਹੈ ਜੀ ਕਈ ਜਗ੍ਹਾ ਐਸੀਆਂ ਨੇ ਏਡੇ ਲੋਕ ਕਿ ਬਸ ਨੇ ਤਾਂ ਵੀ ਡਰੇਨਜ ਸਿਸਟਮ ਨਹੀਂ ਹੈ ਸਹੀ ਜਯਾ
ਹਾਂਜੀ ਜਦੋ ਆਪਾ ਲੋਕੀ ਘੁੰਮੇ ਫਿਰਨ ਜਾਂਦੇ ਗਰਮੀਆਂ ਚ ਵੀ ਟ੍ਰੇਨਾਂ ਚ ਜਿੰਨਾ ਰਾਸ਼ ਹੈਗਾ ਕੀ ਦੱਸਾਂ ਉਹਦੇ ਪਿੱਛੇ ਗਿਆ ਤਾਂ ਸੀ ਕਿੱਥੇ ਮੈਂ ਜ੍ਗ ਹੀ ਨਾ ਮਿਲੇ
ਬਸ ਅ ਇਹ ਇਹ ਜਿਹੜੇ ਮਹੀਨੇ ਚੱਲਦੇ ਪਏ ਨੇ ਇਹ ਦੋ ਦੋ ਮਹੀਨੇ ਨੀ ਮਿਲਦੇ ਤੁਾਨੂੰ ਟਿਕਤਾ ਬਿਲਕੁਲ ਵੀ
ਹਮ ਉਹੀ ਹੈ ਨਾ ਬੇ ਘੁੰਮਣ ਫਿਰਨ ਬੱਚਿਆਂ ਛੁੱਟੀਆਂ ਆਉਂਦੀਆਂ ਹੈ ਬੰਦੇ ਟਿਕਟਾਂ ਪਹਿਲਾਂ ਬੁੱਕ ਕਰਾ ਕੇ ਰੱਖਦੇ ਨੇ ਹੋਰ ਕੀ
ਉਹ ਟਿਕਟਾਂ ਵੀ ਪਹਿਲੇ ਬੁੱਕ ਕਰਾ ਕੇ ਰੱਖਦੇ ਨੇ ਕਈ ਏਜੰਟ ਹੁੰਦੇ ਨਾ ਉਹਨਾਂ ਦੀ ਵੀ ਸੈਟਿੰਗ ਹੁੰਦੀ ਹੈ ਉਹ ਕੋਟੇ ਦੇ ਕੋਟ ੇਰੀ ਲੈ ਬੜੇ
ਹਾਂ ਸਹੀ ਗੱਲ ਹੈ ਜਦੋਂ ਨੋਰਮਲ ਗ੍ਰਾਹ ਹੁੰਦੀ ਨੀ ਜਦੋਂ ਕਿਸੇ ਚਾਹ ਚਚਾਓ ਫਿਰ ਨਾਲੇ ਹੋ ਜਾਂਦੇ
ਨਾ ਤਤਕਾਲ 'ਚ ਵੀ ਨਹੀਂ ਹੁੰਦੀ ਅਤੇ ਜਿਵੇਂ ਜਾਣਾ ਹੋਆ ਨਾ ਨੌਰਥ ਸਟੇਟ ਵਿੱਚ ਕਿਧਰੇ
ਹਮ ਹਮ
ਘੁੰਮਣ ਦੀ ਬਹੁਤ ਜਗ੍ਹਾ ਉੱਥੇ ਨੀ ਹੁੰਦੀ ਤਤਕਾਲ ਚ ਵੀ ਨੀ ਮਿਲਦੀ ਉੱਥੇ ਤੇ ਤਤਕਾਲ ਖੁੱਲਣ ਤੋਂ ਪਹਿਲੇ ਉੱਡ ਜਾਂਦੀ ਆ
ਹਾਂ ਸਹੀ ਗੱਲ ਹੈ ਲੋਕੀ ਪਤਾ ਨੀ ਕਿੱਥੋਂ
ਹਾਂਜੀ ਜਿਵੇਂ ਬਾਹਰ ਹੋ ਗਿਆ ਕਿਸੇ ਏਜੰਟ ਨੂੰ ਪੁੱਛ ਕੇ ਉਹ ਦੁੱਗਣੇ ਰੇਟ ਤੇ ਦਿੰਦਾ ਚਾਰ ਸੌ ਦੀ ਟਿਕਟ ਕਏ ਅੱਠ ਸੌ ਲਵਾਂਗੇ ਇੱਕ ਦੀ
ਅੱਛਾ ਮਤਲਬ ਪੂਰੀਆਂ ਬਲੈਕ ਚਲਦੀਆਂ ਟਿਕਟਾਂ ਵੀਆਂ
ਹਾਂਜੀ ਹਾਂਜੀ ਬਿਲਕੁਲ
ਉਹੀ ਹੈ ਕਰਪਸ਼ਨ ਬੜੀ ਹੋ ਗਈ ਆਪਣੇ ਹੀ ਦੇਸ਼ ਵਿਚ ਹਰ ਕੰਮ ਚ ਕੁਛ ਨਾ ਕੁਛ ਜੋ ਵੀ ਕੰਮ ਕਰਾਣਾ ਕੁਛ ਨਾ ਕੁਛ ਪੈਸੇ ਦੇ ਕੇ ਕਰਉਣੇ ਪੈਂਦੇ ਹੈ।
ਬਿਲਕੁਲ, ਬਿਲਕੁਲ ਹਰ ਕੋਈ ਬਸ ਜੀ ਅੱਜ ਕੱਲ ਦੇਖੋ। ਨੌਕਰੀਆਂ 'ਚ ਇੰਨਾ ਰਿਹਾ ਐਡਾ ਪੈਸਾ ਐਡੀ ਮਹਿੰਗਾਈ ਹੋ ਦੀ ਹੈ।
ਆਹੋ ਬੰਦੇ ਨੇ ਦੋ ਨੰਬਰਾਂ ਦੀਆਂ ਕਮਾਈਆਂ ਕਰਨੀਆਂ ਹੋਰ ਕੀ
ਹਾਂ ਦੇਖੋ ਜੇ ਸਰਕਾਰ ਕਰਦੇ ਸਹੂਲਤਾਂ ਕਮਾਈ ਦੇਣ ਲੱਗ ਜਏ ਸਹੀ ਤਰ੍ਹਾਂ ਉਹਨਾਂ ਦੇ ਨਾਲ ਦੀ ਤੇ ਫਿਰ ਲੋੜ ਕੀ ਪਿਆ ਉਹਨਾ ਨੂੰ ਦੱਸੋ?
ਉਹ ਭਤਾ ਸਰਕਾਰ ਕਹਿੰਦੇ ਪਹਲੇ ਸਾਡਾ ਘਰ ਭਰੇ ਇੱਥੇ ਤੇ ਆਪਣੇ ਇਲੈਕਸ਼ਨ ਵੀ ਹੁੰਦੇ ਆ ਵੀ ਤਿਉਹਾਰਾ ਫਿਰ ਵਿਚ ਮਨਾਉਂਦੇ ਆ।
ਬਿਲਕੁਲ, ਬਿਲਕੁਲ।
ਸ਼ਟਾ ਕਰਦੇ ਹ ਪੰਜ ਸਾਲ ਬਾਅਦ ਆਏ ਨ
ਇੱਥੇ ਦੇ ਇਲੈਕਸ਼ਨ ਹੋਣ ਨਾ ਹੋਣ ਸਰਕਾਰ ਇੱਕੋ ਹੀ ਰਹਿਣੀ ਹੈ ਤੁਹਾਨੂੰ ਪਤਾ ਹੀ ਹੈ।
ਹਾਂ ਉਹ ਤੇ ਹੈ ਸਹੀ ਗੱਲ ਆ ਚਲੋ ਵਧੀਆ ਕੰਮ ਕਰਦੇ ਰਹਿਣ ਤੇ ਚੱਲ ਤੇ ਰਹਿਣਾ ਹੋਰ ਕੀ
ਕੰਮ ਕਿੱਥੇ ਹੋ ਜੀ ਕਿੱਥੇ ਕੰਮ ਕਰ ਰਹੇ ਨੇ
ਹੀ ਲੋਕੀ ਤਾਂ ਵੀ ਵੋਟਾਂ ਪਾਉਂਦੇ ਹੀ ਰਹਿੰਦੇ ਨੇ
ਬਿਲਕੁਲ ਬੜੇ ਅੰਦਰੋ ਗਤੇ ਨਾ
ਜੋ ਨਾ ਇਸ ਟੋਪਿਕ ਤ ਕੀ ਕਰਨ ਕ ਹੋਰ ਸੁਣਾਓ ਗਏ ਨੀ ਕਿਤੇ ਘੁੰਮਣ?
ਗਏ ਸੀ ਬਸ ਦੋ ਤਿੰਨ ਦਿਨ ਹੀ ਗਏ ਸੀ। ਗਰਮੀ ਬਹੁਤ ਲੱਗੀ ਫਿਰ ਆ ਗਏ ਘਰ ਵਾਪਸ
ਕੱਲ ਵੀ ਮੌਸਮ ਠੰਡਾ ਬਣਿਆ ਸੀ ਉੱਥੇ ਦਾ ਤੁਹਾਡੇ ਇਸ ਸਾਈਡ
ਹਾਂਜੀ, ਹਾਂਜੀ ਕੱਲ੍ਹ ਠੀਕ ਸੀ ਮੌਸਮ ਅੱਜ ਦੇਖੋ ਧੁੱਪ ਨਿਕਲ ਗਈ ਇੱਡੀ
ਕੱਲ ਕੋਈ ਗਲ ਨਹੀ ਸਾਡੇ ਇੱਥੇ ਤੇ ਉਹੀ ਹਦਾ ਅਗਲੇ ਤੁਹਾਡੇ ਇੱਥੇ ਭੇਜ ਦੇ ਹੋਗੇ ਅਸੀਂ ਹੁਨੇ
ਚਲੋ ਵਧੀਆ।
ਇਹ ਨਾ ਹੁਣ ਪੂਰੇ ਦੋ ਤਨ ਦਿਨ ਬਰਸਾਤ ਹੋ ਗਈ ਫੇਿਰ ਸੰਡੇ ਫੇਿਰ ਖਾਲੀ ਜਾਣਾ। ਫੇਰ ਗਰਾੳਡ
ਹਾਂਜੀ, ਹਾਂਜੀ ਗਏ ਨੀ ਆ ਸੰਡੇ ਖੇਲਣ
ਨਾ ਹੀ ਸੰਡੇ ਗਏ ਨੀ ਧੁੱਪ ਬੜੀ ਸੀ। ਮੈਚ ਵੀ ਕੈਂਸਲ ਕਰ ਦਿਤਾ ਸੀ ਇਸ ਕਰਕੇ ਖੇਡਦੇ ਹ ਵੈਸੇ ਨੋਰਮਲ ਮੈਚ ਘੱਟ ਹੀ ਖੇਡਦੇ ਆ। ਉਹ ਹਾ ਸਾਡੇ ਐਕਚੁਲੀ ਅਸੀਂ ਨਾ ਇੱਥੇ ਇੱਕ ਆਪਣਾ ਲੋਕਲ ਹੀ ਕਰਾਉਂਦੇ ਹਾਂ ਛੇ ਟੀਮਾਂ ਦਾ।
ਹਾਂਜੀ, ਹਾਂਜੀ।
ਤੇ ਛੇ ਦਿਨਾ ਤਾਂ ਕਰਾਦੇ ਹਾਂ ਬਸ ਫਿਰ ਆਪਸ ਚ ਕਰ ਲੈਂਦੇ ਹਾਂ ਕੱਲ੍ਹ ਹੈਗੇ ਟਰੋਫੀ ਵਗੈਰਾ ਸਬ ਕੁਛ ਮੰਗਵਾ ਲੈਂਦੇ ਆਾਂ ਹੋਰ ਕੀ ਮਤਲਬ ਫਿਰ ਆਈ ਪੀ ਵਾਲਾ ਆਈ ਪੀ ਐਲ ਵਾਲਾ ਸਟਮ ਰੱਖਦੇ ਹ ਜਿਹੜੀ ਦੋ ਟੋਪ ਤੇ ਪਹੁੰਚਦੀਆਂ ਉਹ ਜਿਹੜੀ ਹਾਰਨ ਵਾਲੀ ਐਲੀਮੀਨੇਟਰ ਹੁੰਦੀਆਂ ਨੇ ਚਾਸ ਵੱਧਦੈ ਰਹਿਦੇ ਆ।
ਅੱਛਾ, ਅੱਛਾ ਚਲੋ ਕਦੀ ਹੋਏ ਕਦੀ ਹੋਏ ਟੀਮ ਚ ਜਗਾ ਚਾਂਸ ਦੇਣਾ ਮੈਨੂੰ ਵੀ
ਜ਼ਰੂਰ, ਜ਼ਰੂਰ ਕੋਈ ਗੱਲ ਨੀ ਨਵੇਂ, ਨਵੇਂ ਮੁੰਡੇ ਚਾਸ ਦਿੰਦੇ ਰਹਿੰਦੇ ਅਸੀਂ ਆਪਣੀ ਟੀਮ ਵਿਚ ਬੁਲਾਵਾਂਗੇ ਤੁਹਾਨੂੰ ਲਾਵਾਂਗਾ ਤੁਹਨੂੰ ਵੀ ਕੀ ਕਰਦੇ ਬੈਟਿੰਗ ਬੋਲਿੰਗ
ਮੈਂ ਤੇ ਵੈਸੇ ਆਲ ਰਾਊਂਡਰ ਹੀ ਹਾਂ ਅਜੇ ਮੈਨੂੰ ਆਹ ਨੀ ਪਤਾ ਮੈਂ ਕੀ ਵਧੀਆ ਕਰਦਾ।
ਨਹੀਂ ਖੇਲਦੇ ਕਿਸੇ ਅਕੈਡਮੀ ਚ ਕਿ ਨਹੀਂ ਖੇਲਦਾ।
ਖੇਲਦੇ ਸੀ ਬਸ ਸਟੱਡੀ ਕਰਕੇ ਛੱਡ ਤ ਫੇਰ
ਇਹ ਛਾਡੀ ਦਿੱਤੀਆਂ ਬਿਲਕੁਲ ਹੀ ਹੈ।
ਹਾਂਜੀ, ਹਾਂਜੀ ਬਾਕੀ ਲੋਕਲ ਖੇਲ
ਅੱਛਾ ਜਾਂਦੇ ਜੀਮਸ ਵਗੈਰਾ
ਆਪਣੇ ਫਰੈਂਡਸ, ਫਰੈਂਡਸ ਚ
ਜੀਨਸ ਹੀ ਲਿਆਦਰੀ ਇਚ ਹੀ
ਹਾਂਜੀ।
ਹਾਂਜੀ
ਹੈਲੋ
ਹਾਂਜੀ ਬ ਜੀਨਸ ਹੀ ਖੇਲਣ ਜਾਂਦਾ ਲੈਦਰ ਚ
ਬਸ ਜੀ ਡਿਪੈਂਡ ਕਰਦਾ, ਜਿਵੇਂ ਟੀਮ ਕੋਈ ਜਿਵੇਂ ਲੋਕ ਕਲ ਮਿਲ ਗਈ ਤੇ ਉੱਥੇ ਜਿਸ ਦਿਨ ਖੇਲ ਲੈਂ ਆ ਤੇ ਜਿਵੇਂ ਕਿਸੇ ਟੀਮ ਦਾ ਮਨ ਹੋਇਆ, ਲੈਦਰ ਨਾਲ ਖੇਲਣ ਦਾ ਉਲਣਾ ਲੈਦਰ ਨਾਲ ਕਰ ਲੈਂਦੇ ਹਾ
ਅੱਛਾ, ਅੱਛਾ ਕੋਈ ਗੱਲ ਨੀ ਜੀ। ਕਿਸ ਦਿ ਨਾ ਜਿੜਾ ਤੁਹਾਨੂੰ ਕਰਾਂਗੇ ਕਿਸੇ ਦਿਨ ਫੋਨ
ਹਾਂਜੀ, ਹਾਂਜੀ ਬਿਲਕੁਲ।
ਚਲੋ, ਹੋਰ ਵਧੀਆ ਸਭ ਚਲੋ, ਕਰਾਂਗਾ ਫਿਰ ਕੱਲ ਕਰਨਾ ਤੁਹਾਨੂੰ ਫਿਰ ਫੋਨ ਇੱਕ ਵਾਰੀ ਠੀਕ ਹੈ, ਓਕੇ ਭਾਜੀ ਜੀ ਓਕੇ।
ਓਕੇ।